ਹਾਂਜੀ ਸਤਿ ਸ੍ਰੀ ਅਕਾਲ ਜੀ,
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਹੋਰ ਕਿਵੇਂ ਹੋ।
ਹਾਂਜੀ ਵਧੀਆ ਤੁਸੀਂ ਦੱਸੋ,
ਬਸ ਵਧੀਆ ਕੀ ਕਰ ਰਹੇ ਸੀ ਤੁਸੀਂ,
ਬਸ ਕੁਛ ਨਹੀਂ ਹਵਾ ਲੈ ਰਿਹਾ ਸੀ।
ਕੀ ਬਣਾਇਆ ਸੀ ਅੱਜ,
ਅੱਜ ਅਸੀਂ ਆਲੂ ਦੇ ਪਰੌਂਠੇ ਬਣਾਏ ਸੀ।
ਅਰੇ ਵਾਹ ਆਲੂ ਦੇ ਪਰੌਂਠੇ, ਕਿਵੇਂ ਬਣਾਉਂਦੇ ਹੋ ਤੁਸੀਂ,
ਅਸੀਂ ਆਟਾ ਲੈ ਕੇ ਬਣਾਨੇ ਆ।
ਨਹੀਂ ਆਟਾ ਲੈ ਕੇ ਤੇ ਬਣਾਉਂਦੇ, ਉਹ ਮਲ ਮਿਸ ਕੇਹੋ ਜਿਹੀ ਪਾਉਂਦੇ ਹੋ ਅਸੀਂ ਮਤਲਬ ਉਹ ਪਾਦੇ ਹਾਂ ਨਾ ਅਜਵੈਨ ਵਗੈਰਾ ਸਾਰੀ ਤਾਂ ਕਿ ਬੇ ਵਧਲ, ਇਵੇਂ ਵੀ ਨਾ ਹੋਏ ਜ਼ਿਆਦਾ ਖਾ ਕੇ
ਨਹੀਂ- ਨਹੀਂ ਅਸੀਂ ਏਦਾਂ ਦਾ ਕੁਛ ਨਹੀਂ ਪਾਂਦੇ। ਜਿਹਦੇ ਨਾਲ ਪੇਟ ਖ਼ਰਾਬ ਹੋ ਜਾਵੇ ਹੂੰ ਸਿੰ ਪਲ ਬਣਾਦੇ ਨੇ ਅਸੀਂ, ਅਸੀਂ ਆਲੂ ਦਾ ਬੈਟਰ ਲੈ ਲਿਆ ਆਲੂ ਨੂੰ ਬੋਇਲ ਕਰ ਲਿਆ ਤੇ ਉਹਦੇ ਵਿੱਚ ਮਤਲਬ ਅਹ ਉਹਦਾ ਚ, ਛਿਲੜ ਤਾਰ ਕੇ ਨਾ ਤੇ ਹਲਦੀ ਪਾਕੇ ਕੇ ਅਤੇ ਹਰੀ ਮਿਰਚਾਂ ਪਾ ਕੇ ਅਤੇ ਮਤਲਬ ਸਭ ਕੁਛ ਪਾ ਕੇ ਅਤੇ ਛੋਟੇ-ਛੋਟੇ ਪਿਆਜ਼ ਕੱਟ ਕੇ ਉਹਦੇ ਵਿੱਚ ਪਾ ਦਿਉ। ਤੇ ਉਹਨੂੰ ਐਨ ਚੰਗੀ ਤਰ੍ਹਾਂ ਮਤਲਬ ਸਮੈਸ਼
ਵਧੀਆ ਹਨਾ ਤੇ ਹਲਦੀ ਕੱਚੀ ਪਾਦੇ ਹੋ ਤੁਸੀਂ ਐਦਾ ਹੀ ਪਾ ਦਿੰਦੇ ਹੋ।
ਨਹੀਂ-ਨਹੀਂ ਕੱ ਕੱਚੀ ਪਾਂਦੇ ਨੇ, ਹਲਦੀ ਕੱਚੀ ਹੁੰਦੀ ਹੈ। ਤੇ ਉਹਨੂੰ ਸਮੈਸ਼ ਕਰਕੇ ਚੰ ਨਹੀਂ-ਨਹੀਂ ਕਿਉਂ ਲੱਗੇਗੀ ਨਹੀਂ-ਨਹੀਂ ਕਿਉਂ ਲੱਗੇਗੀ।
ਅੱਛਾ ਮੈਂ ਕਈ ਵਾਰ ਹਾਂ ਉਹਨਾਂ 'ਤੇ ਲੱਗਦੀ ਹੈ, ਵੈਸੇ ਆਲੂ ਦੇ ਪਰੌਂਠੇਂ ਨਾ ਆਚਾਰ ਨਾਲ ਬੜੇ ਸਵਾਦ ਲੱਗਦੇ ਨੇ,
ਹਾਂ ਸਹੀ ਗੱਲ ਲੇਕਿਨ ਚਾਰ ਨਹੀਂ ਸੀ, ਇਸ ਲਈ ਅਸੀਂ ਚਟਣੀ ਨਾਲ ਖਾਇਆ ਸੀ।
ਹੂੰ, ਅਚਾਰ ਹਾਂ ਅਚਾਰ ਹੋਏ ਨਾਲ ਮਖ- ਖਰ ੳਏ ਬਸ
ਹਾਂ,
ਪਰ ਐਨ‌ ਹਾਂ ਜ਼ਿਆਦਾ ਖਾਦੇੇ ਨੀ ਜਾਂਦੇ ਉਹ ਜ਼ਿਆਦਾ ਫਿਰ ਫੈਟ ਦਾ ਹੁੰਦਾ ਕਿ ਫੈਟ ਵੀ ਨਾ ਵੱਧ ਜੇ
ਹਾਂ ਇਹ ਤਾਂ ਹੈ। ਅਸੀਂ ਦੋ ਹੀ ਖਾਧੇ ਸੀ ਬਸ।
ਨਹੀਂ ਬਿਲਕੁਲ ਬੜੇ ਲਿਮਿਟਿਡ ਖਾਣੇ ਪੈਂਦੇ ਆ,
ਨਹੀਂ ਦੋ ਤੋਂ ਵੱਧ, ਖਾਏ ਨਹੀਂ ਜਾਂਦੇ ਨਾ ਹੋਰ ਦੱਸੋ।
ਖਾਣਾ ਬਸ ਵਧੀਆ ਸੀ। ਅਂ ਬੈਠੇ ਸੀ ਹੁਣ ਮੰਮੀ ਵਗੈਰਾ ਲਏ ਵਗੈਰਾ, ਸੁਟ ਸਾਟ ਸੀ ਰਹੇ, ਹਾਂਜੀ ਐਡ ਚ ਕਰਾਲਿਆ।
ਕਿਹੜਾ ਕਾਲਜ ਹੈਗਾ।
ਮੈਂ ਇੱਥੇ ਹੀ ਕਰਾਇਆ ਨੇੜੇ ਹਰਿਆਣਾ ਮਤਲਬ ਯੂਪੀ ਵਿੱਚ ਹੀ ਪੈ ਰਿਹਾ ਉਹ ਮੇਰਾ,
ਨ ਕੀ ਇਹ ਕੋਲਜ
ਨਾਮ ਚਲੋ ਫੇਰ ਦੱਸਨ ਆ ਨਾਮ ਹਜੇ ਮ ਜਵਾਨ ਤੇ ਨੀ ਨਾ ਛੱਡ ਰਿਹਾ
ਲੋਅ ਕਾਲਜ ਫ ਐਸ਼ਅਨ ਲੋਅ ਕਾਲਜ ਫ ਐਸ਼ਅਨ ਅੱਛਾ
ਹੋਰ ਗਰਮੀ ਹੈਗੀ ਆ ਉੱਥੇ ਮੌਸਮ ਕਿਹੋ ਜਿਹਾ
ਬਸ ਹੁਣ ਤਾਂ ਗਰਮੀ ਘਟੀ ਹੈ ਥੋੜ੍ਹੀ ਜਿਹੀ ਹੁਣ ਥੋੜ੍ਹਾ ਠੰਡਾ ਜਿਹਾ ਮੌਸਮ ਹੋ ਰਿਹਾ ਹਵਾ ਚੱਲ ਰਹੀ ਹੈ ਤੇ ਉੱਥੇ ਕਿੱਦਾਂ ਦਾ ਹੈਗਾ
ਇੱਥੇ ਤੇ ਬਸ ਫੇਰ ਕਈ ਕਦੀ ਗਰਮੀ ਇਕਦਮ ਹੋ ਜਾਂਦੀ ਕਦੀ ਠੰਡ ਇਕਦਮ ਹੋ ਜਾਂਦੀ ਹੈ ਕੁਛ ਨਹੀਂ ਕਿਹਾ ਜਾ ਸਕਦਾ ਇੱਥੇ ਦੇ ਮੌਸਮ ਦਾ
ਹਮ ਹਮ ਇਹ ਤਾਂ ਹੈ ਬਸ ਮੌਸਮ ਚੇਂਜ ਹੁੰਦਾ ਰਹਿੰਦਾ
ਇੱਥੇ ਦੇ ਮੌਸਮ ਨੂੰ ਕੁਛ ਨੀ ਕ ਨਾ ਗਰਮੀ ਨਾ ਠੰਡ ਬਾਹਰ ਨਿਕਲੋਗੇ ਤੇ ਗਰਮੀ ਹੈ ਏ ਚ ਚ ਬਹਿ ਜਾੋਗੀ ਤੇ ਤੁਹਾਨੂੰ ਠੰਢ ਲੱਗੇਗੀ
ਸਹੀ ਗੱਲ
ਇਹ ਹਿਸਾਬ ਠੇ ਇਹ ਹੋਇਆ ਕਿ ਏਸ ਵਿੱਚ ਕੰਬਲ ਲੈ ਕੇ ਸੌਣ ਵਾਲਾ ਅਸੀਂ ਤੇ ਸਾਨੂੰ ਰਾਤੀ ਇੰਨੀ ਠੰਢ ਲੱਗਦੀ ਹੁਣੂੰ ਏਸੀ ਨਾਲ ਉੱਤੇ ਕੰਬਲ ਲੈ ਕੇ ਹੀ ਸੋਣਾ ਪੈਂਦਾ ਹੈ ਠੰਡ ਲੱਗਦੀ ਇੱਥੇ ਠੰਡਾ ਪਾਣੀ ਪ ਤੇ ਰਹਿ ਨੀ ਜਾਂਦਾ
ਗੱਲੇ ਹੋਰ ਦੱਸੋ
ਬਸ ਤੁਸੀਂ ਸੁਣਾਓ ਕੀ ਹਾਲ ਨੇ ਘਰ ਸਭ ਵਧੀਆ ਨੇ ਹਾਂਜੀ
ਸਕੂਲ ਤੇ ਸਰਟੀਫਿਕੇਟ ਮਿਲਣਾ
ਅੱਛਾ ਨਹੀਂ ਨਹੀਂ ਉਹ ਨਹੀਂ ਹਜੇ ਮਿਲਿਆ
ਕੈਰੇੈਕਟਰ ਸਰਟੀਫਕੇਟ
ਅੱਛਾ ਅੱਛਾ
ਜਿਹੜੇ ਇਹ ਸੈਕਸ਼ਨ ਵਾਲੇ ਨੇ ਨਾ ਉਹ ਨੂੰ ਮੈਡਮ ਨੇ ਗਰੁਪ ਚ ਮੈਸੇਜ ਕੀਤਾ ਸੀ
ਅੱਛਾ ਤੁਸੀਂ ਕਿਹੜੇ
ਅਹ ਅਸੀ ਅ ਸ੍ਰੀ ਸੀਨੀਅਰ ਸਕੈਂਡਰੀ ਸਕੂਲ
ਅੱਛਾ ਅੱਛਾ ਅੱਛਾ ਹਮ ਕਿਵੇਂ ਚੱਲ ਰਹੀ ਪੜ੍ਹਾਈ ਤੁਹਾਡੀ
ਪੜ੍ਹਾਈ ਹੁਣ ਤੇ ਖ਼ਤਮ ਹੋ ਗਈ ਹੈ ਪਲੱਸ ਟੂ ਹੋ ਗਈ ਹੈ ਸਾਡੀ
ਅੱਛਾ ਪਲੱਸ ਟੂ ਹੋ ਗਈ ਤੁਹਾਡੀ
ਹਮ ਪਲੱਸ ਟੂ ਹੋ ਗਈ ਹੈ ਤੇ ਤੁਹਾਡੀ ਤੁਸੀਂ ਕਿਹੜੀ ਕਲਾਸ ਚ
ਕਲੀਅਰ ਹੋਈ ਹੈ ਮੇਰੀ
ਅੱਛਾ ਅੱਛਾ ਅੱਛਾ ਚੰਗੇ ਨੰਬਰ ਨਾਲ ਪਾਸ ਹੋ ਹੈ ਨਾ
ਹਾਂ ਬਸ ਪਾਸ ਹੀ ਹੋ ਗਏ ਆ ਹੋਰ ਕੀ ਕੀਤਾ ਜਾਏ ਕਹਿ ਰਹੇ ਨੇ ਕੇ ਇਸ ਵਾਰ ਨਾ ਸੀ ਬੀ ਐਸ ਈ ਵਾਲਿਆਂ ਨੇ ਉਹ ਕੀਤੀ ਹੈ ਗੜਬੜ ਥੋੜੀ ਮਾਰਕਿੰਗ ਵਿੱਚ ਪੇਪਰ ਵਗੈਰਾ ਵੀ ਲੀਕ ਹੋ ਰਹੇ ਨੇ ਤੇ ਬੜਾ ਉਹ ਹੋ ਰਿਹਾ
ਹਮ ਹੋਰ ਦੱਸੋ
ਹੋਰ ਵਧੀਆ ਸੋਚ ਰਿਹਾ ਹੁਣ ਕੀ ਕਰੀਏ
ਅੱਛਾ
ਹੂਣ ਮੈ ਚਸ਼ਮਾਂ ਵਗੈਰਾ ਬਣਵਾ ਕੇ ਆਈਆਂ ਹੁਣੇ ਗਈ ਸੀ ਐ ਥੇ ਨਾ ਖ਼ਰਾਬ ਹੋ ਗਿਆ ਸੀਗਾ ਚਸ਼ਮਾ ਪਤਾ ਨੀ ਕਾਹਦੇ ਨਾਲ ਉਹ ਪੂਰਾ ਖੁਲ੍ਹ ਗਿਆ ਸੀ ਬੱਚੇ ਖੇਡ ਰਹੇ ਸੀ ਉਹਨਾਂ ਨੇ ਪੂਰਾ ਖੋਲ ਰੱਖਿਆ ਚਸ਼ਮਾ
ਅੱਛਾ ਦੂਰ ਦਾ ਤੇ ਨਾਲੇ ਦਾ
ਮੇਰਾ ਮਾਈਨਸ ਦਾ ਦੂਰ ਦਾ
ਅੱਛਾ ਦੂਰ ਤੇ ਹੈਗਾ
ਬੜੀ ਦਿੱਕਤ ਹੁੰਦੀ ਚਸ਼ਮਾ ਨਾ ਹੋਏ ਨਾ ਬੜੀ ਦਿੱਕਤ ਹੁੰਦੀ ਬਗੈਰ। ਚਸ਼ਮੇ ਨਰ।
ਇੱਕ ਮੈਡਮ ਸੀ ਉਹਦਾ ਨਾਂ ਗੀਤਾ ਸੀ ਤੇ ਉਹ ਵੀ ਚਸ਼ਮਾ ਲਗਾ ਕੇ ਰੱਖਦੀ ਸੀ।
ਅੱਛਾ ਮੈਡਮਾਂ ਤੇ ਅੱਜ ਕੱਲ ਭਵਿੱਖੇ ਜਿਹੜੀਆਂ ਜ਼ਿਆਦਾ ਹੋਣਗੀਆਂ ਨੇ ਨਾਂ ਚਸ਼ਮੇ ਨੂੰ ਹੋਣ ਲੱਗਦੀਆਂ।
ਹਾਂ ਸਹੀ ਗੱਲ ਏ
ਜਿਹੜਾ ਲੱਗਦਾ ਨਾ ਜ਼ਿਆਦਾ ਖੜੂਸ ਦਾ ਟੀਚਰ ਹੈ। ਉਹਨੂੰ ਅਗਲੇ ਦਿਨ ਚਸ਼ਮਾ ਲੱਗਾ ਦਾ ਹੋਵੇਗਾ।
ਸਹੀ ਗੱਲ ਸਹੀ ਗੱਲ ਹੈ। ਇਹ ਤਾਂ ਹੈ।
ਹਾਂ ਅਸੀਂ ਤਾਂ ਸਕੂਲੇ ਟੀਚਰਾਂ ਦੇ ਨਾਂ ਪਾਏ ਹੋਏ ਸੀ।
ਅੱਛਾ।
ਹੋਰ। ਅਸੀਂ ਹਾਂ ਅਸੀਂ ਇੱਕ ਟੀਚਰ ਆ ਜਿਹੜੇ। ਪੀ ਟੀ ਆਈ ਮੈਡਮ ਸਰ ਟੀਚਰ ਸਨ ਉਹ ਨੂੰ ਭੋਗਾ ਕਹਿੰਦੇ ਸੀਗਾ।
ਅੱਛਾ
ਬੜਾ ਮਜ਼ਾ ਆਉਂਦਾ ਸੀ ਯਾਰ ਸਕੂਲ ਦੀ ਜੇ ਗਾਲੀ ਹੋਰ ਹੁੰਦੀ ਹੈ।
ਹਾਂ ਸਕੂਲ ਦੀ ਹਾਂ ਸਕੂਲ ਦੀ ਗੱਲ ਵੱਖਰੀ ਹੁੰਦੀ ਹੈ ਹਮ ਸਹੀ ਗੱਲ ਹੈ ਬਸ ਸਕੂਲ। ਜੇ ਮੋਜ਼ਾ ਨਹੀ ਕਿੱਥੇ ਹੈਗੀ।
ਹਾਂਜੀ ਤਾਂ ਹੈ।
ਹਮ ਹੋਰ ਦੱਸੋ।
ਕਿਵੇਂ ਕੀ ਘਰ ਸਭ ਵਧੀਆ ਨੇ।
ਹਮ ਵਧੀਆ ਨੇ ਤੁਸੀਂ ਦੱਸੋ।
ਬਸ ਸਭ ਵਧੀਆ ਹੱਥ ਟੈਂਨਸ਼ ਨੀ ਮੁੱਕਦੀਆਂ। ਇੱਕ ਟੈਨਸ਼ਨ ਖਤਮ ਹੁੰਦੀ ਹੈ ਦੂਜੀ ਹਾਂ ਬਸ ਨਾਸ਼ਤਾ -ਨੂਸ਼ਤਾ ਕਰਕੇ ਅਸੀਂ ਬੈਠੇ ਹੋਏ ਸੀ ਉਹਣ ਦੁਪਹਿਰੇ ਸੋਚ ਰਹੇ ਹਾਂ ਕੀ ਬਣਾਈ ਹੈ ਸਵੇਰੇ ਕਾਲੀ ਦਾਲ ਬਣਾਈ ਸੀ ਮੰਮੀ ਨੇ
ਹਾਂ ਤੇ ਦਾਲਾਂ ਤੇ ਆਲੂ ਖਾ ਕੇ ਥੱਕ ਕੇਏ ਹੋਣ ਗਰਮੀਆਂ ਚ ਇਹੀ ਹੁੰਦਾ
ਤੇ ਬਚਿਆ ਹੀ ਨਹੀਂ ਚੱਲ ਰਿਹਾ ਸਵਾਦ ਹੀ ਨਹੀਂ ਰਿਹਾ ਸਰਦੀਆਂ ਚ ਆਲੂ। ਖਾ ਲੋ ਦਾਲਾਂ ਖਾ ਲ ਲੋ ਆਲੂ।
ਸਹੀ ਗੱਲ। ਗਰਮੀ ਨੇ ਪਰੇਸ਼ਾਨ ਕੀਤਾ ਹੋਇਆ ।ਤੇ ਵਾਧੂ ਸਬਜ਼ੀ ਵੀ ਨਹੀਂੀ ਬਣਾ ਸਕਦੇ। ਵਾਧੂ ਸਬਜ਼ੀ ਵੀ ਨਹੀਂੀ ਬਣਾ ਸਕਦੇ ਖ਼ਰਾਬ ਜਾਂਦੀਆਂ ਨਾ।
ਹਾਂ ਵਾਧੂ ਸਬਜ਼ੀ ਨੀ ਬਣਾ ਸਕਦੇ ਦੋ ਮਿੰਟ ਬਾਹਰ ਰਹੀ ਨ ਤੇ ਉਹਨੇ ਬੋਹ ਮਾਰੀ ਨੀ
ਤੇ ਉਹ ਤੇ ਹੈ ਹੀ ਏ ਤੇ ਹੋਰ ਤੇ ਅਗਰ ਫਰਿੱਜ ਰੱਖ ਦੋ ਤੇ ਲਾਈਟਸ ਚਲੀ ਜਾਂਦੀ ਹੈ ਤਦੇ
ਅਰੇ ਲਾਈਟ ਦਾ ਤੇ ਬੜਾ ਬੁਰਾ ਹਾਲ ਹੈ ਲਾਈਟ ਦਾ ਤੇ ਕੀ ਦੱਸਾਂ ਮੈਂ ਇੱਥੇ ਸ਼ੁਕਰ ਇਹ ਇਨਵੈਰਟਰ ਲੱਗਾ ਹੋਇਆ ਹੁਣ ਵੀ ਇਨਵੈਰਟਰ ਵੀ ਖ਼ਤਮ ਹੋ ਗਿਆ । ਸੀ ਸਾਡਾ ਲੋ ਹੋ ਗਈ ਸੀ ਬੈਟਰੀ ਉਹਦੀ ਇੰਨੇ ਦਿਨ ਖ਼ਤਮ ਰਿਹਾ, ਤੇ ਹੁਣ ਤੇ ਕੱਲ ਪਾਣੀ ਪਾਇਆ ਤੇ ਵੀ ਜਾਂਉਦੇ ਫੇਰ ਇੱਕ ਘੰਟਾ ਨੀ ਤਿੰਨ- ਤਿੰਨ, ਚਾਰ -ਚਾਰ ਘੰਟੇ ਗੈਪ ਰਹਿੰਦੀ ਵਿੱਚ
ਹਮ, ਹੈ ਤਾਂ ਹੈ । ਇੱਥੇ ਵੀ ਕਰੀਜ਼ ਵੱਲ ਕਿੱਥੇ ਚੱਲਦੇ ।
ਬੜਾ ਬੁਰਾ ਹਾਲ ਏ, ਫੇਰ ਇਹ ਨਾ ਇਨਵੇਟਰ ਚ ਪਾਣੀ ਘੱਟ ਹੋਵੇ ਚਾਰਜ ਘੱਟ ਹੋਵੇ ਵੀ ਦੋ- ਤਿੰਨ ਚੀਜ਼ਾਂ ਨੀ ਚੱਲਦੀਆਂ । ਔਰ ਪੱਖਾ, ਫਰਿਜ ਰੀ ਹੈਗਾ ਹੀ ਹੈਗਾ ।
ਹਾਂ ਇਹ ਤਾਂ ਹੈ, ਪਰ ਵੀਸਲ ਮਾਰ ਜਾਂਦਾ ਨਾ ਫਿਰ
ਹਾਂ, ਹੁਣ ਪੱਖਾ ਚਲਾਈਏ ਤੇ ਫਰਿੱਜ ਜਾਂਦਾ ਸਾਡਾ, ਫਰਿੱਜ ਚਲਾਈਏ ਤਾਂ ਪੱਖਾ ਜਾਂਦਾ ।
ਐਵੇਂ ਕਰਿਆ ਕਰੋ, ਐਵੇਂ ਕਰਿਆ ਕਰੋ ਨਾ । ਜਦੋਂ ਲਾਈਟ ਜਾਂਦੀ ਏ ਨਾ ਤੇ ਇਨ ਤੇ ਸਿਰਫ ਤੁਸੀਂ ਪੱਖਾ ਚਲਾ ਲਿਆ
ਹਾਂ, ਹੁ ਅਹੀਂ ਕਰਦੇ ਪਏ ਅਸੀ ਯਾਰ ਹੁਣ ਤੇ ਮੈਂ ਕੱਲ ਪਾਣੀ ਦੀ ਵੋਟਲ ਲੈ ਕੇ ਆਈ ਆ ਇਨਵਰਟਰ ਦਾ ਪਾਇਆ ਤੇ ਹੁਣ ਥੋੜਾ ਉਹ ਮਿਲਿਆ ਰਿਲੀਵ ਥੋੜਾ ਸਕੂਨ ਜਿਹਾ ਰਿਹਾ ਕਿ ਹਾਂ, ਹੈ ਕੁਛ ਬੜਾ ਬੁਰਾ ਇੱਥੇ ਤੇ ਹਾਲ ਸੀ ਗਰਮੀ ਨਾਲ ਸ਼ਾਮੀ ਵਧੀਆ ਹੋ ਜਾਂਦਾ ਮੌਸਮ ਸ਼ਾਮੀ ਬਗੈਰ ਪੱਖਿਆਂ ਤੋਂ ਬਾਹਰ ਵਿਹੜੇ ਚ ਬੈਹ ਜਾਂਦਾ । ਸਾਡਾ, ਬੜਾ ਵ ਸ਼ਾਮੀ ਮੌਸਮ ਕਿੱਥੇ ਹੋ ਜਾਂਦਾ । ਬੜਾ ਸੌਖਾ
ਹਮ
ਹਮ ਬਾਕੀ ਤੇ ਬਸ ਕੁਛ ਨਹੀਂ ਕਿਹ ਸਕਦੇ ਮੌਸਮ ਨੂੰ ਹੁਣ ਪਿੱਛੇ, ਕਿੱਦਾਂ ਹੀ ਵੋਟ ਵਗੈਰਾ ਆਪਾਂ ਕੁਛ ਨੀ ਚਲਾਉਦੇ ਟਾਈਮ ਹੀ ਨ ਨਹੀਂ ਮਿਲਦਾ ਹੈਗਾ ਇਹਨਾਂ ਬੱਚਿਆਂ ਚ ਹੁਣ ਬੱਚੇ ਆਏ ਦੇ ਨੇ ਘੁੰਮਣ ਛੁੱਟੀਆਂ ਪਈਆਂ ਬੱਚੇ ਘੁੰਮਣ ਆਏ ਇਹਨਾਂ ਨੂੰ ਘੁੰਮਾਓ ਕਦੀ ਕੁਛ ਕਦੀ ਕੁਛ ਖਾਣਾ ਕੁਛ ਬਣਾਓ ਕਦੀ ਕੁਛ
ਹਾਂ- ਹਾਂ ਹਾਂ ਤੇ ਟੂ- ਟਊਸ਼ਸ਼ਨ ਰੱਖੀ ਹੋ ਹੈ ਕਿ ਟਿਊਸ਼ਨ ਰੱਖੀ ਹੋਈ ਤੁਸੀਂ,
ਨਾ-ਨਾ ਇਹ ਮੇਰੀ ਭੈਣ ਦੇ ਬੱਚੇ ਐਏ ਨਾ ਛੁੱਟੀਆਂ ਪੈ ਗਈਆਂ।
ਅੱਛਾ-ਅੱਛਾ ਛੁੱਟੀਆਂ ਨਾ
ਹਾਂ, ਆਣ ਦੀ ਛੁੱਟੀਆਂ ਪੇ ਗਈਆਂ ਤੇ ਉਹ ਅ ਘੁੰਮਣ ਇੱਥੇ ਆਪਣਾ
ਅੱਛਾ-ਅੱਛਾ,
ਹਾਂ, ਤੇ ਤਾਂ,
ਚਲੋ ਕਰਦੇ ਹਾਂ। ਫਿਰ ਗੱਲ,
ਹਾਂਜੀ-ਹਾਂਜੀ ਠੀਕ ਹੈ, ਜੀ ਓਕੇ, ਸਤਿ ਸ਼੍ਰੀ ਅਕਾਲ ਜੀ,